ਹੈਲੋ।
ਹੈਲੋ।
ਚੱਕਿਆ ਹੋਇਆ ਹੈਲੋ।
ਬੋਲੋ ਆਂਟੀ ਬੋਲੋ।
ਹਾਂ, ਸਤਿ ਸ੍ਰੀ ਅਕਾਲ ਜੀ।
ਉੱਚੀ ਬੋਲੋ।
ਉਚੀ ਤਾਂ ਬੋਲਨੀ ਪਈ ਆ ਸਸ ਸ੍ਰੀ ਕਾਲ ਜੀ, ਸਸ ਸ੍ਰੀ ਸਸ ਸ੍ਰੀ ਕਾਲ ਭੈਣ ਜੀ।
ਸਸ ਸ੍ਰੀ ਕਾਲ ਭੈਣ ਜੀ।
ਹਾਂ, ਹੋਰ ਕਿਵੇਂ ਠੀਕ ਹੋ।
ਹਾਂਜੀ-ਹਾਂਜੀ, ਕੀ ਕਰਦੇ ਸੀ?
ਮੈਂ ਬਾਹਰ ਹੀ ਬੈਠੀ ਸੀ ਯਾਰੇ। ਮੈਂ ਕਿਹਾ
ਉੱਚੀ ਬੋਲੋ ਉੱਚੀ।
ਬਾਹਰ ਈ ਬੈਠੀ ਸੀ, ਚਾਹ ਮੈਂ ਕਿਹਾ ਰੋਟੀ ਖਾਧੀ ਤੇ ਬਾਹਰੀ ਗਈ ਤੇ ਮੈਂ ਕਿਹਾ ਚੱਲ ਦੇਖਾਂ, ਬਾਰਿਸ਼ ਬਹੁਤੇ ਨਾ ਇੱਧਰ ਤੇ
ਅੱਛਾ, ਬਹੁਤ ਆ ਬਾਰਿਸ਼।
ਹਾਂ, ਬਾਰਿਸ਼ ਚਾਲੂ ਏ ਨਾ ਤੇ ਬਾਹਰ ਗਈ ਸੀ। ਤੇ ਮੈਂ ਕਿਹਾ ਚੱਲ ਤੁਹਾਨੂੰ ਕਰਾਂ ਇੱਕ ਵਾਰ ਤੁਹਾਨੂੰ ਕਰਾ ਫੋਨ ਨਾ।
ਅੱਛਾ।
ਹੋਰ?
ਓਰ ਸਬਜ਼ੀ ਦੀ ਤਿਆਰੀ ਹੋ ਗਈ ਸ਼ਾਮ ਦੀ?
ਨਈਂ ਰੇ, ਨਹੀਂ ਹੋਈ ਨੇ, ਹਜੇ।
ਅੱਛਾ, ਅੱਛਾ।
ਸਾਨੂੰ ਸਵੇਰੇ ਇੱਕਾ ਵਾਰ ਬਣਾਈ ਦਾ, ਤੇ ਕੱਲ ਲੀ ਆਂ। ਦੋਨੋਂ ਟਾਈਮ ਉਈ ਖਾ ਲੈਨੇ ਆਂ। ਰਿਮਾਂ ਬੰਬਈ ਗਈ ਏ, ਘ ਭਰਜਾਈ ਪਾਨ, ਅਤੇ ਫਿਰ ਮੈਂ ਕੱਲੀ ਆਂ ਊਣ, ਸਵੇਰੇ ਜੋ ਬਣਾਇਆ ਉਹੀ ਖਾ ਲੈਂਸੀ। ਸਵੇਰੇ ਦਾਲ ਬਣਾਈ ਸੀ, ਤੁਸੀਂ ਕੇ ਬਣਾਇਆ?
ਹੈਲੋ।
ਹੈਲੋ, ਤੁਸੀਂ ਕੀ ਬਣਾਇਆ?
ਅੱਛਾ, ਅੱਛਾ। ਮੈਂ ਵੀ ਤਿਆਰੀ ਚੱਲਦੀ ਪਈਏ, ਮੈਂ ਵੀ ਸੋਚਦੀ ਪਈ ਰੋਜ਼ ਹੀ ਸੋਚ ਰੋਜ਼ ਹੀ ਕੁੱਝ ਨਾ ਕੁੱਝ ਸੋਚ ਕੇ ਸੋਚ ਸੋਚ ਕੇ ਵੀ ਥੱਕ ਜਾਂਦੇ ਬੰਦਾ, ਕੀ ਬਣਾਈਏ?
ਸਵੇਰੇ ਕੀ ਖਾਧਾ? ਫੇਰ ਸਵੇਰੇ ਕੀ, ਸਵੇਰੇ ਕੀ ਖਾਦਾ?
ਅ ਅਹ ਅਸੀਂ ਉਹ ਚ ਬਣਾਏ ਸੀ ਆਲੂ ਦੇ ਪਰੌਠੇ ਦੁਪਹਿਰ ਨੂੰ ਸਵੇਰੇ, ਉਹੀ ਖਾਂਦੇ ਸੀ ਫੇਰ ਪੈਨੂੰ ਅਸੀਂ ਫੇਰ ਚਾਹ ਅਹ, ਚਾਹ ਨਾ ਕੋਈ ਪਕੌੜੇ ਪਕੁੜੇ ਬਨਾ ਲਿੱਤੇ ਸੀ।
ਅੱਛਾ ਪਕੌੜੇ ਸ਼ਕੌੜੇ ਬਣਾਏ ਨੇ।
ਮੇਰਾ ਮੇਰਾ ਬੇਟਾ ਮੁੰਡਾ ਹੂੰਦਾ, ਬਾਕੀ ਦਾ ਕੰਮ ਧੰਦੇ ਦੇ ਆਂਦੇ ਰਾਤ ਸ਼ਾਮ ਨੂੰ ਮਿਲ ਆਂਦੇ ਆ। ਦੁਪਹਿਰ ਨੂੰ ਨੀ ਆਂਦੇ ਸੀਧਾ ਸੁਬਾਹ ਜਾ ਕੇ, ਸ਼ਾਮ ਨੂੰ ਸਿੱਧਾ ਆਂਦੇ ਦੁਪਹਿਰ ਨੂੰ ਨੀ ਆਂਦੇ।
ਅੱਛਾ, ਅੱਛਾ, ਅੱਛਾ, ਹੋਰ ਮੇਰੀ ਨੂੰ ਰਾਣੀ ਕਹਿ ਨੇ ਪਿਆ ਸੀ ਅਸੀਂ ਵੀ ਜਾਣੇ।
ਕੇ ਸ਼ਾਮ ਦੁਪਹਿਰ ਨੂੰ ਆਂਦੇ ਆ?
ਨਹੀਂ ਨਹੀਂ ਨਹੀਂ, ਸ਼ਾਮੀ, ਰਾਤੀ, ਇੱਕਾ ਵਾਰ, ਸਵੇਰੇ
ਹਾਂ ਸ ਸ਼ਹਿਰਾਂ ਵਿੱਚ ਤਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਤਾਂ ਐਵੇਂ ਹੀ ਆਉਂਦਾ ਨਾ ਸਵੇਰੇ ਜਾ ਕੇ ਪਹਿਲੇ, ਆਪਣੇ ਮਹਾਰਾਸ਼ਟਰ ਵਿੱਚ ਪਹਿਲਾਂ ਦੁਪਹਿਰ ਨੂੰ ਆ ਜਾਂਦੇ ਸੀ ਘਰੇ ਰੋਟੀ ਖਾਣ ਨੂੰ।
ਹਾਂ, ਹੁਣ ਨਹੀਂ ਇਹ ਨਾ ਇੱਥੇ, ਉੱਥੇ ਤਾਂ ਇਸ ਤਰ੍ਹਾਂ ਕੀ ਸਵੇਰੇ ਖਾ ਕੇ ਚਲੇ ਜਾਂਦੇ ਨੇ, ਡੱਬਾ ਲੈ ਜਾਂਦੇ ਨੇ ਨਾਲ। ਹ ਰਾਤੀ ਇੱਕਾ ਵਾਰ ਆ ਕੇ ਘਾਰ ਖਾਂਦੇਂਨ, ਫਿਰ ਹੁਣ ਰਾਤੀ ਬਣਾ ਲਈ ਦਾ, ਫਿਰ ਰਾਤੀ ਤਾਜ਼ਾ ਤਾਜ਼ਾ ਬਣ ਜਾਂਦੈ ਖਾ ਲੈਂਦੇਨ ਬੱਚੇ। ਤੇ, ਕਹਿਂਦੇ ਪਿਆ ਕਿਦਰ ਜਾਈਏਂ ਉਹਦੇ ਫਿਰਨੇ ਵਾਸਤੇ। ਦੇਖਨੇ ਆਂ ਉਣ, ਸੋਚਨੇ ਪਿਆਂ ਜੇ ਬਾਹਰ ਜਾਨੇ ਆਂ ਕਿਧਰ ਬੰਬ ਪਹਿਲ ਤਾਂ
ਅੱਛਾ, ਹਾਂ ਬਧੀਆ ਨਾ ਜਾਣਾ ਚਾਹੀਦਾ ਬਾਹਰ, ਘੁੰਮਣੇ ਫਿਰਨੇ ਨੂੰ।
ਹਾਂ ਨਾ, ਨਾਲੇ ਕਿਸਾਂ ਬ ਛੁੱਟੀਆਂ ਵੀ ਹਨ, ਉਹਨਾਂ ਨੂੰ ਕੰਮ ਤੇ ਥੋੜੀਆਂ ਤਾਂ ਮੈਂ ਕਿਹਾ ਚਲੋ ਜਾਈਏਂ ਕਿਦਰ, ਦੋ ਚਾਰ ਦਿਨ ਜਾ ਕੇ ਆਨਿਆਂ।
ਹਮ
ਕੈਂਦੇਨ ਹੁਨ ਬਰਸਾਤ ਚਾਲੂਵੇ, ਬਰਸਾਤ ਚ ਤਾਂ ਨੀ ਜਾ ਸਕਨੇ ਆਂ।
ਇੱਕ ਬ ਬ ਬ ਸਤ ਵਿੱਚ ਉਹ ਵੀ ਖਾਣ ਨੂੰ ਜੀਅ ਕਰਦੇ ਹੈ ਪੂੜੇ ਪੂੜੇ ਨੀ ਆਉਂਦੇ ਤਵੇ ਤੇ ਬਣਾ ਕੇ।
ਹਾਂ ਮਿੱਠੇ ਪੂੜੇ। ਗੁੜ ਦੇ ਨਾ ਹਾਂ ਉਹ ਵੀ ਠੀਕ। ਹਾਂ ਖੀਰ। ਆਪਣੀ ਚਾਵਲਾਂ ਦੀ ਖੀਰ ਦੇ ਨਾਲ ਪੁੱੜੇ ਉਹ ਅੱਛਾ ਲੱਗਦਾ
ਵੀ ਵਧੀਆ ਬੰਦੇ।
ਹਮ ਸਵਾਦ ਲੱਗਦੇ ਨੇ ਤੁਸੀਂ ਕੇ ਖੰਡ ਵਾਲੇ ਬਣਾਉਦੇ ਹੋ?
ਅਸੀਂ ਕਦੇ ਕਦੇ ਖੰਡ ਵਾਲੇ ਕਦੇ ਕਦੇ ਗੁੜ ਵਾਲੇ ਬਣਾਉਂਦੇ ਆ
ਅਰੇ ਖੰਡ ਵਾਲੇ ਕਿਸ ਤਰ੍ਹਾ ਬਣਾਦੇ ਹੋ।
ਗੁੜ ਵਾਲੇ ਜਿਵੇਂ ਚੀਨੀ ਪਾਉਂਦੇ ਆ ਉਵੇਂ ਗੁੜ ਪਾ ਲੋ। ਉਹਨੂੰ ਪਿਗਰਾ ਉਹਨੂੰ ਭਿਓਕੇ ਗੁੜ ਨੂੰ ਚਾਹਪੁੰਨੀ ਨਾ ਛਾਣ ਕੇ ਆਟੇ ਵਿੱਚ ਪਾਉਣਾ।
ਨਹੀਂ ਨਹੀਂ ਕਿ ਉਹ ਖੰਡ ਦੇ ਕੀ ਖੰਡ ਦੇ ਕਿਵੇਂ ਬਣਾਉਂਦੇ ਹੋ ਖੰਡ ਦੇ।
ਸੌਂਫ ਵੀ ਪਾਣੇ ਆ।
ਚੱਕਰ ਤੇ ਕਿਵੇਂ ਬਣਾ ਦਿਓ?
ਚੀਨੀ ਨੇ ਤਾਂ ਫਿਰ ਐਵੇਂ ਹੀ ਆਪਾਂ ਆਟੇ ਵਿੱਚ ਸੁੱਕੇ ਆਟੇ ਵਿੱਚ ਚੀਨੀ ਪਾ ਲਓ ਪਾਣੀ ਪਾ ਲ ਲੋ। ਘੋਲ ਕੇ ਉਹਨੂੰ ਚੰਗੀ ਤਰ੍ਹਾਂ ਤਵੇ ਤੇ ਉਹ ਇੱਕ ਪੱਤਾ ਨੀ ਮਿਲਦਾ ਪੱਤੇ ਨਾਲ ਉਹ ਕਰਦੇ ਤੁਸੀਂ ਪੱਤੇ ਨਾਲ ਕਰਦੇ।
ਨਹੀਂ ਨਹੀਂ।
ਇੱਥੇ ਪੰਜਾਬ ਵਿੱਚ ਨਾ ਪੰਜਾਬ ਵਿੱਚ ਇੱਕ ਦੋ ਪੱਤੇ ਲੈ ਕੇ ਕਿ ਦੋ ਪੱਤੇ ਨਾਲ ਐਵੇਂ ਫਿਰ ਉਹ ਘੁਮਾਉਂਦੇ ਮਤਲਬ ਤਵੇ ਤੇ ਉਹ ਫੇਰਦੇ ਉਹ ਕਰਦੇ।
ਨਹੀਂ ਨਹੀਂ ਮੈਂ ਤਾਂ ਹੀ ਤਾਂ ਤੂੰ ਸਾਨੂੰ ਪੁੱਛਣੀ ਪਈ ਆ ਜੇ ਕਿਸ ਤਰ੍ਹਾਂ ਬਣਾਂ ਦਿਓ ਕੀ ਅਸੀਂ ਲੋਕ ਗੁੜਾਂ ਦੇ
ਬਹੁਤ ਟੇਸਟੀ ਬਣਦੇ ਆ ਅਸੀਂ ਤਾਂ ਨਾਲ ਖੀਰ ਬਣਾਉਂਦੇ ਪਤਲੇ ਪਤਲੇ ਬਣਾ ਪਤਲੇ ਪਤਲੇ ਵਧੀਆ ਹੁੰਦੇ ਮੋਟੇ ਮੋਟੇ ਤਾਂ ਕੱਚੇ ਜਿਹੇ ਲੱਗਦੇ ਆ।
ਖੰਡ ਚਿਟਕ ਨਹੀਂ ਜਾਂਦੇ ਤਵੇ ਨੂੰ। ਖੰਡ ਦੇ ਚਿੱਟਕ ਨਹੀਂ ਜਾਂਦੇ ਤਵੇ ਨੂੰ।
ਨਹੀਂ ਨਹੀਂ ਘਿਓ ਪਾਓ ਨਾ ਤੁਸੀਂ ਵੱਧ।
ਹਰੇ ਵੱਧ ਕਿੰਨਾ ਕੁ ਪਾਉਣਾ ਉਹ ਜਿੰਨਾ ਤਾਂ ਲੱਗਦਾ ਓਨਾਂ ਫਿਰ। ਡਾਲਡਾ ਹੀ ਕਿਉਂ ਨਿਕਲ ਸੀ ਉਹਨਾਂ ਦੇ ਵਿੱਚ।
ਹਮ।
ਕਿ ਉਹਦਾ ਖਾਦ
ਵਧੀਆ ਘਿਓ ਪਾ ਕੇ ਫਿਰ ਬਣ ਵਧੀਆ ਬਣਦੇ ਕੋਈ ਕੋਈ ।
ਇਹਨਾ ਸਾਰਾ ਘਿਓ ਪਾ ਕੇ ਤਾਂ ਫਿਰ ਖਾਦਾ ਜਾਂਦਾ।
ਬਣਾਉਂਦੇ ਆ ਫਿਰ ਉਹ ਉਹ ਵੀ ਚ ਤਾਂ ਅਸਲੀ ਬੰਦੇ ਆ ਉਹ।
ਹਾਂ ਪਰ ਇਤਨੇ ਬਹੁਤ ਵੀ ਕੇ ਹੋਤਾ ਨੀ ਚੰਗਾ ਲੱਗਦਾ ਨਾ ਅਰੇ।
ਉਹੀ ਨਾ
ਜ਼ਿਆਦਾ ਘਿਉ ਵੀ ਚੰਗਾ ਨੀ ਲੱਗਦਾ ਨਾ
ਹਾਂ ਉਹ ਫਾਰਮੀ ਗੱਲਾਂ ਖੰਘ ਖੁੰਘ ਲੱਗ ਜਾਂਦੀ ਹਮ
ਦਾ ਇੰਦਾ ਵੀ ਮਤਲਬ ਗੱਲ ਨੂੰ
ਇੱਕ ਤੇਲ ਵਿੱਚ ਵੀ ਬਣਦੇ ਕਿਸ ਤਾਂ ਵੀ ਉਹ
ਹਾਂਜੀ ਤੇਲ 'ਚ ਹੀ ਅਸੀਂ ਲੋਕ ਤੇਲ ' ਹੀ ਬਣਾਉਣੇ
ਹਾਂ ਇਹ ਬਣਾਉਂਦੇ ਹੁੰਦੇ ਹੋੋਲੀ ਦੇ ਦਿਨ ਨੀ ਬ ਬਣਾ ਬ ਹਦੇ ਯ ਯੂਪੀ ਬਿਹਾਰ ਵਾਲੇ ਮੈਨੇ ਦੇਖਿਆ ਉਹ ਬਣਾਉਂਦੇ ਹੁੰਦੇ
ਘਿਉਵਿੱਚ ਕਿ ਤੇਲ ਵਿੱਚ
ਹਾਂ ਤੇਲ ਵਿੱਚ ਬਣਾਉਂਦੇ
ਬਣਾਦੇ ਹਾਂ
ਉਹ ਵੀ ਬਹੁਤ ਟੇਸਟੀ ਹੁੰਦੇ ਉਹ ਵੀ ਪੂੜੇ ਵਾਂਗੂ ਹੀ ਹੁੰਦੇ ਆ ਨਿੱਕੇ ਨਿੱਕੇ ਹੁੰਦੇ ਉਹ ਤਾਂ
ਹਾਂ ਨਾ ਹਾਂ ਕੇ ਡਰ ਤ ਨਿੰ ਪੂਜਾ ਇਧਰ ਤਾਂ ਨੀ ਗ ਕੋਈ ਆ ਸਾਡੇ ਯੂਪੀ ਦੇ ਬਣਾ ਦੇਖਿਆ ਨੀ ਕਦੇ ਕਿਸੇ ਨੂੰ ਪਰ ਅਸੀਂ ਆਪ ਹੀ ਬਣਾਉਂਦੇ ਹਾਂ ਕਾਹ ਹੀ ਤਾਂ ਗੁੜ ਦੇ ਬਣਾਉਦੇ ਹਾਂ ਨਾ ਅਸੀਂ
ਗੁੜ ਦੇ ਬਣਾ ਕੇ ਤਦੇ ਤੇ
ਔਰ ਤੁਸੀਂ ਫੇਰ ਕੁੜਈਆ ਪਾਪੜ ਵਗੈਰਾ ਬਣਾਉਂਦੇ ਆ
ਦ ਕਿਸੀ ਕੋਲ ਬੜਾ ਕੇ ਲ ਲਿੱਤੇ ਨੇ
ਹਾਂ
ਕੋਈ ਹੈ ਇੱਥੇ ਸਾਡੇ ਜਨਾਨੀ ਉਹਨਾ ਨੇ ਬਣਾ ਕੇ ਦਿੱਤੇ ਕੋਲਹੀ ਬਣਾ ਦਿੰਦਾ ਅਜੇ ਵੀ ਬਣਾ ਦਿੰਦਾ ਕੋਲਡ ਡਿੰਕ ਹੋ ਗਈ ਸ਼ਾਗੁਦਣੇ ਦੇ ਪਾਪੜ ਹੋ ਗਏ ਹਾਲ ਚ ਹੋ ਗਏ ਹਰ ਇੱਕ ਚੀ ਹਾਂ ਪਹਿਲੇ ਬਥੇਰਾ ਪਹਿਲੇ ਲੋਕ ਬਥੇਰਾ ਬਣਾਦੇ ਹੀ ਨੇ
ਬਹੁਤ ਰਹਿੰਦੀ ਹੁੰਦੀ ਸੀ ਹੁਣ ਤਾਂ ਰਾਸ਼ਨ ਦਾ ਰਾਸ਼ਨ ਲੈ ਕੇ ਆ ਜਾਓ ਲੱਗੇ ਖ਼ਤਮ ਹੋ ਜਾਂਦਾ
ਹਾਂ ਬਰਕਤ ਨਹੀਂ ਰਹੀ ਹੁਣ ਬਰਕਤ ਹੈ ਹੀ ਨਹੀਂ ਚੀਜ਼ਾਂ ਬਰਕਤ ਨਹੀਂ ਹਾਂ ਮਹਿੰਗਾਈ ਵੀ ਹੋ ਗਈ ਹੈ
ਅਸੀਂ ਤਾਂ ਸਰੋਂ ਦਾ ਤੇਿਰ ਤੁਸੀਂ ਸਰੋਂ ਦਾ ਤੇਿਰ ਵਰਤਦੇ
ਨਹੀਂ ਨਹੀਂ ਅਸੀਂ ਸਿੱਧਾ ਉਹ ਮਿੱਠਾ ਤੇਲ ਵਾਪਰਨਾ ਅਸੀਂ
ਨਹੀਂ ਅਸੀਂ ਤਾਂ ਸਰੋ ਉਹਦਾ ਵਰਤਦੇ ਸਰੋਂ ਦਾ ਤੇਲ ਵਧੀਆ ਹੁੰਦਾ ਖਾਣ ਨੂੰ ਘਰ ਦਾ ਘਿਓ ਅਹ ਘਰ ਦੀ ਸਰੋਂ ਦਾ ਸਰੋਂ ਕੱਢ ਕੇ ਉਹ ਰਾਈ ਨਹੀਂ ਆਉਂਦੀ ਕਾਲੀ ਰਾਈ ਉਹਦਾ ਉਹ ਤੀਹ ਚਾਲੀ ਕਿੱਲੋ ਲੈ ਕੇ ਫੇਰ ਉਹ ਕਢਾਂ ਦਿਆ ਸੀ ਤੇਲ ਉਹਦਾ ਦਸ ਪੰਦਰਾਂ ਕਿੱਲੋ ਵਧੀਆ ਨਿਕਲ ਜਾਂਦਾ
ਅੱਛਾ ਉਹੀ ਵਾਪਰ ਉਹੀ ਵਾਪਰਦੇ ਫਿਰ ਤੁਸੀਂ ਹੈ ਨਾ
ਹਾਂ
ਤੂੰ ਕਢਾ ਕੇ ਲੈਂਦੇ ਨਾ ਕਿਸੇ ਨੂੰ
ਹੈਂ
ਤੇਲ ਘਡਾ ਕੇ ਲੈਣ ਜਾਓ ਨਾ ਹਾਂ ਉਹੀ ਨਾ ਘਡਾ ਕੇ ਲੈਣ ਅੱਛਾ ਤੇਲ ਕਢਾ ਕੇ ਲੈਂਦੇ ਨਾ ਉਹੀ ਤਾਂ ਤੇ ਮਤਲਬ ਇਸ ਖਾਣੇ ਮਤਲਬ ਜਿਸ ਤਰ੍ਹਾਂ ਮਤਲਬ ਹੁਣ ਤੁਹਾਡੇ
ਮੱਕੀ ਵੀ ਅਸੀਂ ਸਾਡੀ ਘਰ ਦੀ ਹੁੰਦੀ ਮੱਕੀ ਕਿਸੇ ਕੋਲੋਂ ਲੈ ਕੇ ਤੇ ਫੇਰ ਉਹ ਪ ਅਹ ਸਰਦੀਆਂ ਵਿੱਚ ਅਸੀਂ ਮੱਕੀ ਦੇ ਸਾਗ ਸੁਗ ਬਣਾਉਂਦੇ ਰੋਟੀ ਰੋਟੀ ਬਣਾਉਂਦੇ ਫਿਰ ਮੇਥੇ ਦੀ ਰੋਟੀਆਂ ਲਾਉਂਦੇ ਫੇਰ ਉਹ ਵੀ ਅਸੀਂ ਕਿੱਲੋ ਲੈ ਕੇ ਰੱਖਦੇ
ਅੱਛਾ, ਅੱਛਾ ਤੇ ਓ ਤਾ ਤੁਆਡੀ ਖੇਤੀ ਚ ਹੋਂਦੀ ਹੋਸੀ ਨਾਲੇ
ਹਾਂ, ਖੇਤੀ ਤਾ ਸਾਡੀ ਹੈ ਨੀ ਅਸੀ ਓਈਂ ਮੋ ਫੇਰ ਮੋੱਲ, ਕੋਈ ਫ੍ਰੀ ਦੇ ਦੇਂਦਾ, ਸੇਲੀ ਵਗੈਰਾ ਕੋਈ ਕੋਈ ਮੁੱਲ ਦੇ ਲੈਕੇ ਆ ਲੈਂਦੇ
ਅੱਛਾ, ਅੱਛਾ, ਅੱਛਾ। ਤੇ ਤੁਆਡੀ ਖੇਤੀ ਏ ਮਤਲਬ
ਵਿਆ ਵਿੱਚ ਨਾ ਕੱਲ ਕੱਲੀ ਕਣਕ, ਕਣਕ ਦੀ ਰੋਟੀ ਖਾਧੀ ਨੀ ਜਾਂਦੀ, ਬੋਤ ਕਣਕ ਜੀ ਮੋਏ ਸਵਾਦ ਨੀ ਲੱਗਦੀ ਕਣਕ ਦੀ ਰੋਟੀ, ਫੇਰ ਅਸੀ ਮਿਕਸ ਕਰਕੇ ਬਨਾਂਦੇ ਤੇ ਆ ਥੋੜਾ ਜਾ ਆਟਾ ਮੇ ਏਦਾ ਮੱਕੀ ਦਾ ਥੋੜਾ ਜਾ ਆਟਾ ਕਣਕ ਦਾ
ਅੱਛਾ, ਸਾਰਾ ਮੇ ਦੋਨੋਂ ਮਿਕਸ ਕਰਕੇ ਬਣਾਂਦੇ ਓ ਮਤਲਬ ਹੈਨਾ
ਫੇਰ, ਰੋਟੀ ਨਰਮ ਰਿਹੰਦੀ ਆ।
ਅੱਛਾ, ਨਹੀ ਇਸ ਤਰਾ ਇਦਾ ਏਧਰ ਦੀ ਕਣਕ ਤਾ ਅੱਛੀ ਵਵਾ, ਤੇ ਫੁਲਕੇ ਵੀ ਅੱਛੇ ਬਣਦੇ ਨੇ ਇੱਧਰ ਦੀ ਕਣਕ ਦੇ, ਵਦੀਆ ਕਣਕ ਏ। ਵਧੀਆ ਕਣਕ ਹੋਂਦੀ ਏ ਅੱਛੀ ਤਰਾ ਬਣ‌, ਹਾਂ ਅੱਛੀ ਬਨ ਜਾਂਦੀ ਏ।
ਹੁਨ ਇੱਥੇ ਨੀ ਵਦੀਆ ਕਣਕ ਮਿਲਦੀ ਅ ਓ ਹੋ ਜਾਂਦੀ ਏ ਕੜਕ-ਕੜਕ ਜਿ ਰੋਟੀ ਬਨਦੀ ਏ, ਟੇਸਟੀ ਵੀ ਨੀ ਆਂਦੀ
ਹਾਂ, ਨਾ
ਹੂੰ ਆਪਣੀ ਤਾਂ ਧੋਣ ਦੀ ਜੂਰਤ ਵੀ ਨੀ ਹੂੰਦੀ। ਇੱਥੇ ਲੋਕ ਕਣਕ ਤੌਕੇ, ਫੇਰ ਪੀਸਨਾ ਕਰਨੇ ਜਾਂਦੇ।
ਹਾਂ, ਤੇ ਅਰੇ ਤੋਂਦੇ ਇਸ ਵਾਸੇ ਨਾ ਹੋਨ ਉਧਰ ਦੀ ਕਣਕ ਦਾ ਥੋੜਾ ਏ ਹੁੰਦੇ ਨਾ ਰੇ ਅਲੱਗ ਹੋਂਦੇ। ਤਹਾਡੇ ਉਧਰ ਦੀ ਕਣਕ ਪੰਜਾਬ ਦੀ ਨਾ, ਹਾਂ, ਮਿਟ ਇੱਥੇ ਦੀ ਸਾਫ਼ ਕਣਕ ਹੁੰਦੀ ਏ ਨਾ, ਇਸ ਵਾਸਤੇ ਮਤਲਬ ਫੇਰ
ਮਿੱਟੀ ਆਲੇ ਵੀ ਵਿੱਚ-ਵਿੱਚ ਵੱਟੇ ਵੀ ਹੋਂਦੇ ਮਿੱਟੀ ਦੇ, ਦੇਖਯਾ ਤੁਸੀ?
ਹਾਂ, ਹੁੰਨ
ਜੇ ਜਿਸ ਤਰਾ ਦੁਕਾਨ ਤੋਂ ਲੈਕੇ ਆਂਦੇ ਓ, ਉਸ ਤਰਾਂ ਈਂ ਪੀਨਾ ਕਰਕੇ, ਪਿਸਨੇ ਚਲੇ ਜਾਂਦੇ ਹੁੰਦੇ ਸੀ।
ਹਾਂ, ਨਈ ਰੇ ਹੋਨ ਤਾ ਲੋਕ ਚਾਂਸ
ਨਈ ਮੈਂ ਆਪਣੇ ਗਿਰਨੀ ਸੀ ਨਾ, ਪਿੱਛੇ ਆਪਣੇ ਘਰ ਕੋਲ ਗਿਰਨੀ ਨੀ ਐ ਸੀ ਓ ਅੰਕਲ ਦੀ ਓਨਾ ਉੱਥੇ ਮੈਂ ਦੇਖਿਆ, ਡੱਬਿਆਂ ਵਿੱਚ ਮਿੱਟੀ ਵੀ ਹੋਂਦੀ ਐ, ਮਿੱਟੀ ਦੇ ਟੁਕੜੇ
ਅੱਛਾ, ਓ ਫੇਰ ਕਈ ਚੌਂਦੇ ਦੇ ਨਾ ਹੋਸਨ ਨਾ
ਹਾਂ।
ਹੋਨ ਤਾਂ ਬੋਤ ਈ ਕੁੱਛ ਨਿਕਲ ਆਇਆ।
ਹਾਂ। ਕੋਈ-ਕੋਈ ਤਾ ਆਪਾ ਮੇਰੀ ਮੰਮੀ ਦਾ ਪੀਸਨਾ ਕਰਕੇ ਫੇਰ ਲੈਕੇ ਜਾਂਦੇ ਹੁੰਦੀ ਸੀ, ਡੱਬੇ ਵਿੱਚ। ਹੈਲੋ।